ਆਂਟੀ।
ਸਸ ਸ੍ਰੀ ਅਕਾਲ ਬੇਟਾ।
ਸੀਂ ਕਿਦਾ ਉਹ? ਹਾਂਜੀ ਮੈਂ ਠੀਕ ਹਾਂ, ਹੋਰ ਰੋ - ਟੀ ਪਾਣੀ ਹੋਗੀ ਤੁਹਾਡੀ?
ਰੋਟੀ ਖਾਣੀ ਹੈ ਬੇਟਾ, ਰੋਟੀ ਬਣਾਣੀ ਹੈ ਹਜੇ।
ਕੀ ਬਣਾਇਆ ਤੁਸੀਂ?
ਮਟਰ ਪਨੀਰ ਨੀਰ ਮਟਰ। ਦੀ ਸਬਜ਼ੀ, ਆਲੂ ਦੀ ਸਬਜ਼ੀ ਸੁੱਕੀ। ਨਹੀਂ- ਨਹੀਂ ਪ੍ਰੀਤੀ ਨੇ ਬਣਾਇਆ ਕੁੜੀ ਨੇ।
ਹਾਂਜੀ।
ਹਾਂ, ਹੋਰ ਤੁਸੀਂ? ਕਿੱਥੋਂ ਬੋਲਦੇ ਹੋ ਤੁਸੀਂ?
ਮੈਂ, ਤੁਹਾਡੇ ਕੋਲੋਂ।
ਅੱਛਾ। ਠੀਕ ਐ।
ਹੋਰ ਮੌਸਮ ਦਾ ਕੀ ਹਾਲ ਚਾਲ ਐ।
ਮੌਸਮ ਦਾ ਤੇ ਕੱਲ ਦਾ ਮੀਂਹ ਪੈਂਦਾ ਇੱਧਰ।
ਅੱਛਾ ਸਰ ਸਾਡੇ ਇੱਧਰ ਵੀ ਬਥੇਰਾ ਮੀਹ ਆ। ਰਿਹਾ ਅੱਜ ਮੌਸਮ ਠੀਕ ਆ।
ਹਾਂ ਅੱਜ ਠੀਕ ਹੈ ਜੀ ਸਾਡੇ ਇੱਥੇ ਮੀਂਹ ਪਿਆ ਸੀ ਕੱਲ ਵੀ ਅੱਜ ਵੀ।
ਅੱਛਾ ਜੀ, ਤੁਸੀਂ ਛੇਤੀ ਰੋਟੀ ਖਾਂਦੇ ਹੋ ਜਾਂ ਲੇਟ ਰੋਟੀ ਖਾਂਦੇ ਹੋ?
ਨਹੀਂ ਬੇਟੇ, ਅਸੀਂ ਅੱਠ ਵਜੇ ਰੋਟੀ ਖਾ ਲੈਂਦੇ।
ਅੱਛਾ, ਚੰਗਾ ਔਰ ਤੁਸੀਂ ਤੁਹਾਡਾ ਪੈਰ ਠੀਕ ਆ।
ਪੈਰ ਠੀਕ ਈ ਹੈ। ਮਾੜਾ ਮਾੜਾ ਤੇ ਹੁੰਦਾ ਸੀ ਨਾ, ਨਹੀਂ-ਨਹੀਂ ਦਿਖਾਇਆ ਸੀ। ਦਿਖਾ ਕੇ ਆਈਆਂ, ਉੱਥੇ ਕਿ ਜਾ ਕੇ ਹਾਂਜੀ।
ਤਾਂ ਫੇਰ-ਫੇਰ ਨਹੀਂ ਗਏ, ਚੱਕਰ ਨਹੀਂ ਲਾ ਕੇ।
ਨਾ ਨਹੀਂ- ਨਹੀਂ ਗਏ ਸੀ ਤੀਂਨ ਸਾਲ ਹੋ ਗਿਆ ਗਏ ਨੂੰ।
ਅੱਛਾ, ਕੀ ਬੋਲ ਰਹੇ ਉਹ ਰੋਡ ਕੱਢਣਾ ਕਿ ਨਹੀਂ ਕੱਢਣਾ?
ਕੱਢਣਾ ਬੈਟ।
ਫਿਰ-ਫਿਰ ਔਹ ਓਪਰੇਸ਼ਨ ਕਰਾਂਗੇ। ਕਰਨਾ ਪਉ। ਅੱਛਾ ਫਿਰ ਤੁਸੀਂ ਹੁਣ ਠੀਕ ਆ, ਤਾਂ ਫਿਰ ਕਰਾ ਕੇ ਓਪਰੇਸ਼ਨ ਕਰਾ ਕੇ ਪਰੇ ਕਰੋ।
ਹਾਂਜੀ ਕਰਵਾਂਗੇ ਡਰ ਲੱਗਦਾ।
ਕਿਉਂ, ਕਿਸ ਚੀਜ਼ ਦਾ।
ੳਪਰੇਸ਼ਨ ਕਰਨ ਨੂੰ, ਫਿਰ ਉਹ ਹੀ ਕਟਾਣੀ।
ਹਾਂ ਬਟ ਉਹ ਕੱਢਨਾ ਪਊਗਾ, ਨਾ ਅੱਜ ਨਹੀਂ ਤਾਂ ਕੱਲ।
ਹੂੰ।
ਹੋਰ ਦੱਸੋ ਤੁਹਾਡਾ ਸ਼ੂਗਰ ਵਗੈਰਾ ਸਭ ਠੀਕ ਆ!
ਠੀਕ ਆ ਹੁਣ ਤਾਂ ਚੇਕ ਹੀ ਕਰਾ ਕੇ ਆਈ ਸੀ ਅੱਜ।
ਅੱਛਾ, ਦਵਾਈ ਟਾਈਮ ਤੇ ਲੈਂਨੇ ਓ ਕਿ ਨਹੀਂ।
ਟਾਈਮ ਤੋਂ ਆ।
ਆਹ ਆ ਅੱਛਾ। ਧਿਆਨ ਰੱਖਿਆ ਕਰੋ, ਤੁਹਾਡਾ ਹਾਂਜੀ ਠੀਕ ਆ।
ਬੱਚੇ ਠੀਕ ਹਨ।
ਹਾਂਜੀ, ਬੱਚੇ ਵੀ ਠੀਕ ਆ।
ਹੋਰ ਸਾਰੇ ਈ ਠੀਕ- ਠਾਕ ਐ ਬੇਟਾ।
ਹੋਰ ਆਂਟੀ। ਤੁਸੀਂ ਬਾਹਰ ਗਏ ਨੀ ਅੱਜ।
ਗਈ ਸੀ ਉਹ ਸਵੇਰੇ ਗਈ ਸੀ।
ਹਾਂਜੀ। ਕਿਸ ਨਾਲ ਤੁਹਾਡੀ ਕੁੜੀ ਨਾਲ?
ਮੇਰੀ ਵੱਡੀ ਕੁੜੀ ਆਈ ਹੋਈ ਹੈ, ਪੰਜਾਬ ਤੋਂ ਉਹਦੇ ਨਾਲ।
ਅੱਛਾ, ਕਿੰਨੀ ਧੀਆਂ ਨੇ ਤੁਹਾਨੂੰ?
ਮੈਨੂੰ ਚਾਰ ਧੀਆਂ ਐ, ਇੱਕ ਮੁੰਡਾ। ਆਲੋ ਛੋਟੀ ਕੁੜੀ ਨਾ ਛੋਟੀ ਕੁੜੀ ਨਾਲ ਗੱਲ ਕਰੋ ਤੁਸੀਂ।
ਹਾਂਜੀ ਦੋ
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਛੋਟੀ ਕੁੜੀ, ਤੁਸੀਂ ਕੀ ਕਰਦੇ ਪਏ ਹੋ?
ਅੱਸੀ ਕੁਛ ਨੀ, ਮੈਂ ਬਸ ਚੋਲ ਧਰ ਰਹੀ ਸੀਗੀ।
ਅੱਛਾ ਜੀ। ਵਧੀਆ, ਵਧੀਆ।
ਹੋਰ, ਮੈਂ ਜੀ ਕ ਤੁਸੀਂ ਦੱਸੋ, ਤੁਵੇਂ ਤੁਸੀਂ ਕਿਵੇਂ ਹੋ? ਮੈਂ ਨਾ, ਸਾਡੀ ਗਲੀ ਵਿੱਚ ਚੱਕਰਾਂ ਮਾਰਨੀ ਆ।
ਕਿਵੇਂ?
ਤੁਹਾਡੀ ਗਲੀ 'ਚ।
ਓਕੇ, ਗਲੀ ਚੇ ਚੱਕਰ ਮਾਰਦੇ ਨਾ, ਅੱਛਾ। ਹ-
ਹੋਰ ਅੱਜ ਦਾ ਦਿਨ ਕਿਸ ਤਰ੍ਹਾਂ ਸੀ ਤੁਹਾਡਾ?
ਬਹੁਤ ਬਿਜੀੀ ਗਿਆ, ਅੱਜ ਤਾਂ
ਕਿਉਂ ਜੀ, ਅੱਜ ਕਿੱਥੇ ਕਿੱਥੇ ਗਏ ਉਹ?
ਉਹ ਬੀਜੀ ਟਾਈਮ ਹੋ ਗਿਆ।
ਥੋੜਾ ਟਾਈਮ ਕੱਢ ਕੇ, ਸਾਡੇ ਇੱਧਰ ਵੀ ਆ ਜਾਓ।
ਹਮ।
ਹਮ।
ਕੀ?
ਮੈਂ ਕਿਹਾ, ਥੋੜ੍ਹਾ ਟਾਈਮ ਕੱਢ ਕੇ ਸਾਡੇ ਪਿੰਡ ਵੀ ਆ ਜਹਾ ਕਰੋ।
ਆ ਜਾਗੇ।
ਇੰਨਾ ਬਿਜੀ, ਨਾ ਰਿਹਾ ਕਰੋ। ਇਨਾ ਬੀਜ਼ੀ, ਨਾ ਰਿਆ ਕਰੋ।
ਕੀ ਕਰ ਆ? ਹਮ, ਕੀ ਕਰਾਂ ਬ ਬਿਜ਼ੀ ਆਂ, ਤਾਂ ਬਿਜ਼ੀ। ਅੱਜ ਥੋੜ੍ਹਾ ਜਿ, ਉੱਥੇ ਕੰਮ ਸੀਗਾ। ਉਧਰ ਗਈ ਹੋਈ ਸੀਗੀ, ਹੁਣ ਆਈ ਆ। ਹੂੰ
ਕਿੱਥੇ ਗਈ ਸੀ, ਬਾਜ਼ਾਰ?
ਹਾਂਜੀ ਦੁਪੇਰੇ, ਬਾਜ਼ਾਰ ਨਹੀਂ ਗਈ ਸੀ, ਉਥੇ ਕੰਮ ਸੀਗਾ ਕੋਈ। ਉਧਰ ਗਏ ਸੀ। ਬਾਜ਼ਾਰੁਪ ਪੈਸਿਆਂ ਦਾ ਬੈਂਕ ਦਾ
ਅੱਛਾ, ਅੱਛਾ।
ਬੈਂਕ ਦਾ ਕੰਮ ਸੀ।
ਅੱਛਾ।
ਹਹ ੱ ਬਹੁਤ ਟਾਈਮ ਹੋ ਗਿਆ ਸਾਨੂੰ ਹ-
ਕੀ ਨ ਰਾਾਜਾ
ਹਾਂਜੀ।
ਕੁਛ ਨਯਆ ਦੱਸੋ, ਕੁਛ ਤਾਜ਼ਾ ਦੱਸੋ?
ਦੱਸਦੀ ਆ ਥੋੜ੍ਹੀ ਜਿਹੀ ਨਾ, ਕੀ ਕਰਾਂ ਸਮਝ ਨੀ ਆ ਰੀ, ਦੋ ਮਿੰਟ ਤੇ ਹਾ, ਇੱਕ ਮਿੰਟ ਗੱਲ ਕਰੋ। ਹਾਂਜੀ, ਬੋਲੋ ਬੇਟਾ।
ਬਸ, ਕੁਛ ਨਹੀਂ ਆਂਟੀ।
ਰੋਟੀ, ਬਣਾਲੀ ਤੁਸੀ?
ਹਾਂਜੀ, ਅੱਜ ਅਸੀਂ ਚਾਰੋ ਈ ਆ
ਅੱਛਾ।
ਤਾ ਬੱਚਿਆਂ ਨੇ ਮੈਗੀ ਖਾਣੀ ਬੋਲ ਰਹੇ।
ਅੱਛਾ।
ਤੇ ਮੈਗੀ ਬਣਾਣੀ ਆ।
ਬੱਚਿਆਂ ਨੂੰ ਮੈਗੀ ਪ ਤਾਂ ਵੀ ਨਹੀ
ਹਾਂ, ਅਸੀਂ ਮਟਕੀ ਬਣਾਈ ਸੀ ਦੁਪਹਿਰੇ। ਮੰਮੀ ਹੁਣਾਂ ਨੇ ਮਟਕੀ ਖਾਣੀ ਆ ਤਰੀ ਵਾਲੀ, ਤੇ ਅਸੀ ਮੈਗੀ।
ਅੱਛਾ, ਹੂੰ
ਤੁਸੀਂ ਖਾ ਲੈਂਦੇ ਓ, ਮੈਗੀ?
ਹਾਂਜੀ, ਜ਼ਿਆਦਾ ਹੀ ਨਹੀਂ ਘੱਟ ਖਾਂਨੀ ਏ।
ਅੱਛਾ।
ਇੰਨੀ ਨੀ।
ਅੱਛਾ।
ਹੂੰ
ਹੋਰ, ਦੱਸੋ?
ਹੋਰ ਸਾਰੇ ਠੀਕ-ਠਾਕ ਨੇ, ਰੋਟੀ ਦੀ ਤਿਆਰੀ ਚਾਲੂ।
ਅੱਛਾ, ਤੁਸੀਂ ਆਪੇ ਬਣਾ ਲੈਂਨੇ ਓ?
ਬਨਾ ਵੀ ਲਈਦਾ
ਹੰ
ਫੀ ਵੀ ਬਣਾ ਲੈਂਦੀ ਏ।
ਅੱਛਾ।
ਹੂੰ, ਹੋਰ?
ਹੋਰ, ਕਿੰਨਾ ਟਾਈਮ?
ਹੋਰ ਬੱਚੇ? ਹੋਰ, ਕੀ ਕਹਿਣਾ ਆ।
ਬਸ ਆਂਟੀ ਕੁਛ ਨੀ, ਓਈ ਬਾਹਰ ਗਲੀ'ਚ। ਚੱਕਰ ਮਾਰ ਰਹੀ ਆਂ।
ਅੱਛਾ।
ਤੁਸੀਂ ਵੀ ਚੱਕਰ ਮਾਰ ਲਿਆ ਕਰੋ, ਥੋੜ੍ਹਾ ਜਾ।
ਹੋਰ? ਮੰਮੀ ਕੀ ਕਰਦੇ ਸੀ ਥੋਡੇ?
ਹਾਂਜੀ-ਹਾਂਜੀ।
ਮੰਮੀ ਕੀ ਕਰਦੇ ਸੀ, ਥੋਡੇ?
ਹਾਂਜੀ?
ਮੰਮੀ ਕੀ ਕਰਦੇਂ?
ਮੰਮੀ, ਸਾਡੀ ਮੰਮੀ ਨਾ ਟੀਵੀ'ਚ ਵੜੇ ਪੜੇ ਰਹਿੰਦੇ। ਉਹਨਾਂ ਨੂੰ ਸੀਰੀਅਲ, ਹਿੰਦੀ ਸੀਰੀਅਲ ਬਥੇਰੇ ਪਸੰਦ ਏ।
ਅੱਛਾ ਜੀ।
ਤ ਹਾਂ। ਹੁਣ ਅੱਠ ਵਜੇ ਤੋਂ ਰਾਤੀ ਗਿਆਰਾਂ, ਸਾਢੇ ਗਿਆਰਾਂ ਕਦੇ ਬਾਰਾਂ।
ਹ
ਉਹ ਬਸ ਟੀ ਵੀ ਦੇਖਦੇ ਰਹਿੰਦੇ। ਹਾਂਜੀ, ਤੁਸੀਂ ਨੀ ਦੇਖਦੇ ਟੀ ਵੀ?
ਨਾ ਜੀ ਨਾ, ਅਸੀਂ ਰੱਬ ਦਾ ਨਾਮ ਲਈ ਜਾਂਦੇ ਆ ਬਸ।
ਹੂੰ, ਅੱਛੇ ਲਾ।
ਹਾਂਜੀ।
ਹੋਰ?
ਹੋਰ ਜੀ?
ਬਸ।
ਹੋਰ ਕੀ ਕਰ ਰੀਏ ਤੁਹਾਡੀ ਕੁੜੀ? ਬਸ ਕਰ।
ਸਾਡੀ ਤੇ, ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ?
ਮੈਂ ਤੁਹਾਡੇ ਪਿੰਡ ਤੋਂ ਹੀ, ਥੋੜਾ ਜਿਹਾ ਦੂਰ ਹੈ।
ਹੂੰ-ਹੂੰ।
ਇੱਕ- ਦੋ ਪਿੰਡ ਛੱਡ ਕੇ।
ਇੱਕ, ਦੋ ਪਿੰਡ ਛੱਡ ਕੇ।
ਹਾਂ
ਅੱਛਾਾਂ ਜੀ।
ਹੂੰ।
ਹੋਰ ਜੀ?
ਬੱਸ ਹਾਂ, ਹਾਂ, ਹਾਂ। ਹੈਲੋ।
ਹੈਲੋ।
ਹਾਂਜੀ।
ਹ ਹੂੰ।
ਆਂਟੀ ਜੀ, ਤੁਹਾਡੀ ਕੁੜੀ ਕੀ ਕਰਦੀ ਪਈ ਏ।
ਆ ਕ ਕੋੜੀ ਮੇਰੀ ਰੋਟੀ ਬਣਾਉਂਦੀ ਹੈ ਜੀ।
ਤੁਹਾਨੂੰ ਖੂਆਉ, ਭੁੱਖ ਲੱਗੀ ਉਹਨੂੰ?
ਉਹਨੂੰ ਨੂੰ ਲੱਗੀ ਜੀ, ਸਾਨੂੰ ਲੱਗੀ ਨੀ, ਕੀ ਭੂਖ ਤੇ- ਹੂੰ ਖਾਨ ਤੋਂ ਬਾਦ ਕੇਸ ਲੇਂਗੇ, ਹੋਰ ਜੀ?
ਬੱਸ ਕੁਛ ਨੀ ਜੀ, ਤੁਸੀਂ-ਤੁਸੀਂ ਸ਼ਾਮੇ ਟਾਈਮ। ਚੌਲ ਖਾਂਦੇ ਹੋ, ਕਿ ਨਹੀਂ।
ਨਹੀਂ ਜੀ ਮੈਂ ਦੋ ਰੋਟੀ।
ਸਿਰਫ ਰੋਟੀ?
ਹਾਂਜੀ।
ਰੋਟੀ, ਸਬਜ਼ੀ, ਚਾਵਲ ਨੀ। ਸਲਾਦ ਵਗੈਰਾ, ਦਹੀਂ ਵਗੈਰਾ। ਕਿਉਂ? ਦਹੀਂ ਤਾਂ ਬਥੇਰੀ ਚੰਗੀ ਆ। ਦਹੀਂ, ਫਲ, ਫਰੂਟ।
ਹੋ ਜਾਂਦਾ ਇੱਥੇ ਜਾਓ।
ਐਸੀਡੀਟੀ?
ਹਾਂ।
ਹਾਂਜੀ।
ਕੀ ਬੋਲ ਰਹੀ ਹੈ, ਤੁਹਾਡੀ ਕੁੜੀ?
ਹਾਂਜੀ, ਬੋਲੋ ਜੀ?
ਕੀ ਬੋਲ ਰਹੇ ਹੋ ਤੁਸੀਂ, ਭੈਣ ਜੀ?
ਮੈਂ ਬੋਲਾਂ ਤਾਂ ਫੇਰ, ਬਹੁਤ ਔਖਾ ਹੋ ਜਾਂਦਾ ਵਾ ਮੇਰੇ ਕੋਲ।
ਨਾ ਬੋਲੋ ਫਿਰ ਤੁਸੀਂ, ਤੁਹਾਡਾ ਮੂੰਹ ਬੰਦੀ ਹੀ ਰੱਖੋ।
ਹੋਰ ਸੁਣਾਓ?
ਤੁਹਾਡੇ ਬੋਲਣ ਨਾਲ ਇੰਨਾ ਔਖਾ ਹੋ ਜਾਂਦਾ, ਤੁਸੀਂ ਨਾ ਭੁੱਲਿਆ ਕਰੋ ਜੀ।
ਕੀ ਔਖਾ ਜਾਂਦਾ, ਤੁਸੀਂ ਨਾ?
ਹਾਂ।
ਬਹੁਤ ਔਖੇ ਹੁੰਦੇ ਆ, ਮੇਰੇ ਬੋਲਣ 'ਚ ਤਾਂ। ਹੋਰ ਸੁਣਾਓ, ਭੈਣ?
ਕੀ ਸੁਣਾਵਾਂ, ਬੱਸ ਬਾਹਰ ਆਈ ਆ।
ਹਮ। ਗੱਡੀਆਂ ਦੇਖਣ
ਹਾਂ, ਅੱਜ ਕੁਛ ਕੰਮ ਨੀ ਆ। ਅੱਜ ਕੁਛ ਕੰਮ ਨ ਗਾ, ਤਾਂ ਮੈਂ ਕਿਹਾ ਚਲੋ ਗ਼ਡੀਆਂ ਵੇਖੀਐ। ਚਲੋ ਭੈਣ ਜੀ, ਮੈਨੂੰ ਫੋਨ ਆ ਰਿਹਾ, ਬਾਏ, ਹਾਂਜੀ।
ਸਤਿ ਸ਼੍ਰੀ ਅਕਾਲ।